ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਹੋਰ ਵੀਰ ਜੀ ਕੈਸੇ ਹੋ?
ਹਾਂ ਵਧੀਆ ਜੀ ਤੁਸੀਂ ਦਸੋ।
ਹਾਂਜੀ ਅਸੀਂ ਵਧੀਆ ਹੋਰ ਕੀ ਕਰ ਰਹੇ ਸੀ।
ਮੈ ਬਸ ਵਿਹਲਾ ਹੀ ਸੀ
ਹਾਂਜੀ
ਵਿਹਲਾ ਹੈਗਾ ਸੀ ਵਿਹਲਾ
ਅੱਛਾ ਵਹਲੇ ਸੀ ਕਿਉਂ ਕੀ ਗੱਲ
ਹਾਂਜੀ
ਮੈਂ ਕਿਹਾ ਕੀ ਗੱਲ ਖਾਣਾ ਪੀਣਾ ਹੋ ਗਿਆ ਹੈ ਤੁਹਾਡਾ
ਹਾਦੀ ਹੋ ਗਿਆ ਹੋ ਗਿਆ
ਅੱਛਾ ਜੀ
ਬੱਸ ਨਹੀਂ ਨਹੀਂ ਜਾਣਾ ਹੈ।
ਅੱਛਾ ਹੁਣ ਜਾਣਾ ਹੈਗਾ ਬੱਚੇ ਦੀ ਛੁੱਟੀ ਹੋ ਗਈ ਖਤਮ
ਨਹੀਂ ਸਾਡੀੇ ਛੁੱਟੀ ਨੀ ਨ ਹੈਗੀ ਸਾਡੀਆਂ ਛੁੱਟੀਆਂ ਚੱਲਦੀਆਂ
ਅੱਛਾ ਜੀ ਅੱਛਾ ਜੀ ਹੋਰ ਕਿੱਧਰ ਜਾਓਗੇ
ਦੇਖੋ ਦਰਬਾਰ ਸਾਹਿਬ ਜਾਂਦੇ ਹਾਂ ਜਾਂ ਨੰਦਪੁਰ ਸਾਹਿਬ
ਅੱਛਾ ਜੀ ਅੱਛਾ ਜੀ ਵਧੀਆ ਹੈ ਉੱਥੇ ਬਾਬਾ ਜੀ ਦਰਸ਼ਨ ਕਰ ਆਓ ਆਪਣਾ ਹੋਰ ਟ੍ਰੇਨ ਤੇ ਜਾਓਗੇ
ਹਾਂਜੀ ਟ੍ਰੇਨ ਤੇ ਹੀ ਜਾਇਦਾ ਟ੍ਰੇਨ ਤੇ ਸਹੀ ਰਹਿੰਦਾ ਆ ਹਣ ਕਾਰਾਂ ਨਾਲੇ ਕਾਰ ਦਾ ਸਫ਼ਰ ਹੁੰਦਾ ਨਹੀ
ਹਾਂਜੀ-ਹਾਂਜੀ ਆ ਤਾ ਹੈ ਹੀ ਰਾਤੀ ਚੜੌਗੇ ਯਾ ਦਿਨੇ
ਦੇਖੋ ਹਜੇ ਛੁੱਟੀ ਮਿਲੇਗੀ ਕੰਮ ਤੋਂ ਤਾ ਹੀ
ਅੱਛਾ ਜੀ ਅੱਛਾ
ਹਮ
ਹੋਰ ਇਕੱਲੇ ਜਾਓਗੇ ਫੈਮਿਲੀ ਨਾਲ
ਨਹੀਂ ਫਰੈਂਡਸ ਨਾਲ
ਅੱਛਾ ਜੀ ਅੱਛਾ
ਹਮ
ਉਹ ਤੇ ਬਾਬਾ ਜੀ ਦਰਸ਼ਨ ਕਰਾਂ ਨਾ ਆਪਣਾ ਵਧੀਆ ਹੈ।
ਹਾਂਜੀ
ਫੈਰਸ ਨਾਲ ਦਾ ਦੇਖੋ ਨਿਕਲ ਜਾਂਦੇ ਨੇ ਵੈਸੇ ਤਾਂ ਨਿਕਲਣ ਨੀ ਹੁੰਦਾ
ਹਾਂ ਉਹ ਤੇ ਹੈ ਬੰਦਾ ਨਿਕਲ ਗਿਆ ਫਰੈਂਡ ਨਾਲ ਬੰਦਾ ਚਲੇ ਵੀ ਜਾਦਾ
ਹਾਂਜੀ ਹੋਰ
ਬਸ ਵਧੀਆ ਹਾਂਜੀ-ਹਾਂਜੀ
ਹੋਰ ਸੁਣਾਓ
ਬਸ ਵਧੀਆ ਮੈਂ ਪੁੱਛਣਾ ਸੀ ਔਨਲਾਈਨ ਤੁਹਾਡਾ ਔਨਲਾਈਨ ਸ਼ੋਪਿੰਗ ਬਾਰੇ ਕੀ ਵਿਚਾਰ ਹੈ
ਓਨਲਾਈਨ ਤਾਂ ਦੇਖੋ ਵੀਰ ਜੀ ਸਾਡੀ ਸ਼ੋਪਿੰਗ ਘੱਟ ਹੀ ਹੁੰਦੀ ਹੈ। ਇਹਨਾਂ ਨੂੰ ਪਸੰਦ ਨੀ ਹੈਗੀ ਓਨਲਾਈਨ ਪਤਾ ਸਮਾਨ ਕਿਵੇਂ ਦਾ ਨਿਕਲਦਾ ਪਤਾ ਨਹੀਂ ਚੱਲਦਾ ਹੈਗਾ
ਹਾਂ ਸਕੈਮ ਹੋ ਜਾਂਦਾ ਕਈ ਵਾਰ
ਹਾਂਜੀ ਨੇ ਬਾਜ਼ਾਰ ਜਾਓ ਆਪਣਾ ਵੇਖ ਕੇ ਲੈ ਆਓ ਬਈ ਕਿਵੇਂ ਦਾ ਚੀਜ਼ ਹੈ। ਹੁਣ ਓਨਲਾਈਨ ਮੰਗਵਾਵਾਂਗੇ ਤਾਂ ਤ ਨ ਪਤਾ ਨਾ ਕਿਵੇਂ ਦਾ ਚੀਜ਼ ਹੈਦੇ ਦਿਖਾਂਦੇ ਹੋਰ ਨੇ ਦਿੰਦੇ ਹੋਰ ਨੇ
ਭੇਜਦੇ ਕੁੱਝ ਹੋਰ ਨੇ ਹੁੰਦਾ ਕੁਛ ਹੋਰ ਹੈ
ਹਾਂਜੀ
ਮੈਂ ਵੀ ਮੰਗਵਾਇਆ ਸੀ ਬਟ ਮੇਰੇ ਨਾਲ ਸਕੈਮ ਹੋ ਗਿਆ ਸੀ ਬੋਟਲ ਮੰਗਵਾਈ ਸੀ। ਮੈਟਲ ਦੀ ਬੱਟ ਭੇਜਦੇ ਉਹਨਾਂ ਨੇ ਪਲਾਸਟਿਕ ਦੀ
ਹਾਂ ਇਹੀ ਹੁੰਦਾ ਨਾ ਫਿਰ ਇਹਨਾਂ ਨੂੰ ਤਾਂਹੀ ਪਸੰਦ ਨੀ ਹੈ ਦਿਖਾਂਦੇ ਹੋਰ ਹੈ ਦਿਖਾਂਦੇ ਹੋਰ ਹੈ ਦਿੰਦੇ ਹੋਰ ਨੇ।
ਹਾਂ, ਹਾਂ ਹਾਂਜੀ।
ਹੈ ਹੁਦਾ ਬਾਜ਼ਾਰ ਜਾਏਗਾ ਅਸੀਂ ਹੋਰ ਵਰਾਇਟੀ ਅਲੱਗ, ਅਲੱਗ ਦਿਖਾਣਗੇ ਜਿਹੜੀ ਪਸੰਦ ਉਹ ਤੁਸੀਂ ਲੈ ਲਓ।
ਹਾਂ ਹਾਂਜੀ।
ਅੱਜੇ ਔਨਲਾਈਨ ਮੰਗਵਾਵਾਂਗੇ ਤੇ ਜਿਹੜੀ ਆਏਗੀ ਤੇ ਉਹ ਲੈਣੀ ਪਹਿਣੀ ਏ ਘਰੋ ਗਾਲਾ ਪੈਦੀਆਂ ਨੇ ਤੇ ਆਪਣਾ ਸਮਾਨ ਵੀ ਨੀ ਫਿਰ ਅੱਛਾ ਲੱਗਦਾ ਸਾਨੂੰ।
ਹਾਂ ਹਾਂਜੀ।
ਹਾਂਜੀ ਹੋਰ ਸੁਣਾਓ?
ਬਸ ਵਧੀਆ
ਪਾਪਾ ਠੀਕ ਨੇ।
ਹਾਂਜੀ, ਹਾਂਜੀ।
ਹਾਂਜੀ ਚਲੋ ਮਾਲਿਕ ਦੀ ਕਿਰਪਾ ਈ ਹੋਣੀ ਚਾਹੀਦੀ ਹੈ ਹਰ ਜਗ੍ਹਾ ਮਾਲਿਕ ਹੀ ਮਾਲਿਕ ਹੈ। ਮਾਲਿਕ ਹੀ ਕਰਨ ਵਾਲਾ ਅਸੀਂ ਕੌਣ ਆ ਹਾਂਜੀ। ਸਾਡੀ ਕੀ ਔਕਾਤ ਹੈਗੀ ਏ।
ਹਾਂ ਹਾਂਜੀ ਤੁਸੀਂ ਦੱਸੋ ਹੋਰ
ਵਧੀਆ ਹੋਰ ਅੱਜ, ਅੱਜ ਕੀ ਖਾ ਕੇ ਆਏ ਸੀ।
ਭਟੂਰੇ ਛੋਲੇ
ਅੱਛਾ ਭਡੂਰ ਛੋਲੇ ਬੜੇ ਮਸ਼ਹੂਰ ਹੈਗੇ ਨੇ ਇੱਥੇ ਦੇ।
ਹਾਂਜੀ। ਘਰ ਹੀ ਖਾਈਦਾ ਕਦੀ ਕਦਾਾਰ ਹੋਜਾਏ, ਹੋਜਾਏ ਰੋਜ਼ ਰੋਜ਼ਦਾ ਨਹੀ। ਮੈਦਾ ਹੁੰ ਮੈਦਾ ਹੁੰਦਾ ਨਾ।
ਹਾਂਜੀ।
ਹੂ।
ਕੁਛ ਗਰਮੀ ਵੀ ਹੈਗੀਏ ਤਾਂ ਬੱਚਿਆਂ ਨੂੰ ਚੀਜ਼ਾਂ ਵਧੀਆ ਲੱਗਦੀਆਂ ਨੇ ਦੇਖੋ ਬੱਚੇ ਮੰਗਦੇ ਨੇ ਫੇਰ ਦੇਣੀ ਪੈਂਦੀ ਏ ਕਿਸੇ, ਕਿਸੇ ਟਾਈਮ ਤਾਂ
ਹਾਂਜੀ। ਬੱਚੀਆ ਦੀ ਜਿਦ ਬੱਚੀਆਂ ਦੀ ਜਿਦ ਅੰਦਰ ਬਚਿਆ ਦੀ ਜਿੱਦ ਅੱਗੇ ਕੀ ਕਰ ਸਕਦੇ ਆਪਾਂ
ਹੋਰ ਅਸੀ ਤਾ ਆਲੂ ਵਾਲੀ ਰੋਟੀ ਬਣਾਈ ਸੀ ਬੱਚਿਆ ਨੇ ਆਲੂ ਵਾਲੇ ਪਰੋਂਂਠੇ ਖਾਂਣੇ ਨੇ ਮੈਂ ਕਿਹਾ ਚਲੋ ਉਹ ਹੀ ਬਣਾ ਲੈਂਦੇ ਹਾਂ ਹਾਂਜੀ। ਦੇ ਕੁਛ ਤਾਂ ਖਵਾਉਣਾ ਨਾ ਬੱਚਿਆਂ ਨੂੰ ਛੁੱਟੀਆਂ ਕਹਿੰਦੇ ਵੱਧ ਜਾਣਗੀਆਂ।
ਹਮ। ਗਰਮੀ ਜਿਆਦਾ ਹੋ ਰਹੀ ਨਾ ਗਰਮੀ ਗਰਮੀ ਜ਼ਿਆਦਾ ਹੋ ਰਹੀ ਹੈ ਨਾ।
ਹਾਂਜੀ, ਹਾਂਜੀ ਇੱਥੇ ਤਾਂ ਬਰਸਾਤ ਹੋਈ ਨੀ ਹੈਗੀ ਉੱਥੇ ਮਾਧਲਪੁਰ ਰੋਡ ਤਾਂ ਬਹੁਤ ਬਰਸਾਤ ਹੋਈ ਹੈ ਕੱਲ੍ਹ।
ਹ ਅਗੇ ਬਣਿਆ ਤੇ ਹੋਇਆ ਮੌਸਮ ਅਗੇ ਬਾਕੀ ਵੇਖੋ ਆਉਂਦੀ ਨੀ ਆਉਂਦੀ।
ਹਾਂਜੀ ਕਹਿੰਦੇ ਵੀ ਨੇ ਬਈ ਹਫ਼ਤਾ ਇੱਕ ਪੂਰੇ ਬਰਸਾਤ ਹੈਗੀ ਉਹ ਤੇਜ ਦੇਖੋ ਹੁਣ ਜਦੋਂ ਆਏਗੀ। ਤਾ ਹੀ ਵੇਖਾਗੇ।
ਹਾਂ ਬਾਅਦ
ਹਾਂਜੀ।
ਮੌਸਮ ਖੁਲ ਜਾਏਗਾ ਥੋੜਾ।
ਹਾਂਜੀ, ਹਾਂਜੀ।
ਹਮ।
ਗਰਮੀ ਬਹੁਤ ਨਾ ਫਿਰ ਇਹ ਲਾਈਟਾਂ ਵੀ ਵਧੀਆ ਬੁਜਾ ਲੈਂਦੇ ਨੇ।
ਗਰਮੀ ਪੈ ਹੀ ਰਹੀ ਹੈ
ਹਾਂਜੀ। ਹੋਰ ਸੁਣਾਓ?
ਏਸੀ ਵੀ ਫੇਲ ਹੈਗੇ ਨੇ ਮੈਂ ਕਿਹਾ
ਹਾਂਜੀ-ਹਾਂਜੀ। ਉਹ ਤਾਂ ਐ ਈ ਫੇਰ ਦਿਖਾਂਦੇ ਪਏ ਨੇ ਖ਼ਬਰਾਂ ਵਿੱਚ ਵੀ ਏਸ ਚੀਜ਼ ਨੂੰ ਅ ਅੱਗ ਲੱਗਦੀ ਨੀ ਹੈਗੀ। ਤੇ ਫਿਰ ਡਰ ਵੀ ਲੱਗਦਾ ਹੈਗਾ ਜ਼ਿਆਦਾ ਸਾਰਾ ਦਿਨ ਚਲਾਇਆ ਵੀ ਨੀ ਜਾਂਦਾ ਨਾ। ਹਾਂਜੀ। ਤਦ ਕਰਕੇ ਫੇਰ ਥੋੜ੍ਹੀ ਦੇਰ ਚਲਾਣੇ ਆ ਬੰਦ ਕਰ ਦਿਨੇ ਆ।
ਅੱਛਾ।
ਬੰਦਾ ਥੋੜਾ ਜਾ ਟੈਮ ਚਲਾ ਲੈਂਦਾ ਮੈਂ ਸਵੇਰ ਤਾਂ ਚਲੋ ਨਿਕਲ ਜਾਂਦਾ
ਕੂਲ ਹਾਂ ਕੂਲਿੰਗ ਈ ਨੀ ਕਰਦਾ ਏ ਸੀ ਤੇ ਕੂਲਿੰਗ ਈ ਨੀ ਕਰਦਾ।
ਹਾਂਜੀ ਹੋਰ।
ਬਸ ਵਧੀਆ।
ਚਲੋ ਦੋ ਮਹੀਨੇ ਤਾਂ ਹੈਗੇ ਨੇ ਗਰਮੀ ਦੇ ਫੇਰ ਤਾਂ ਮੌਸਮ ਠੀਕ ਹੋ ਜਾਂਦਾ ਏ ਐਹ ਦੋ ਮਹੀਨੇ ਤਾਂ ਲੱਗਦੇ ਈ ਲੱਗਦੇ ਨੇ ਗਰਮੀ ਦੇ
ਹਾਂ ਰੱਖੜੀ ਰੱਖੜੀ ਤੱਕ ਤੇ ਗਰਮੀ ਹੋਏਗੀ।
ਹੋਰ ਸੁਣਾਓ?
ਬਸ ਵਧੀਆ ਜੀ ਵਧੀਆ। ਤੁਸੀਂ ਦੱਸੋ?
ਹਾਂਜੀ ਅਸੀਂ ਵੀ ਵਧੀਆ। ਹਾਂਜੀ
ਘਰ ਸਭ ਠੀਕ ਏ?
ਹਾਂਜੀ ਹਾਂਜੀ ਸਭ ਵਧੀਆ ਨੇ। ਹੋਰ, ਹੋਰ ਸੁਣਾਓ?
ਬਸ ਵਧੀਆ
ਹੋਰ
ਦੁਪੈਰੇ ਕੀ ਖਾਓ ਦੁਪਹਿਰੇ ਕੀ ਖਾਓਗੇ?
ਦੇਖੋ ਕੀ ਬੰਨਦਾ ਘਰੇ ਜੋ ਬੰਨਣਾ ਓਹੀ ਖਾਲਾਂਗੇ।
ਕਰੇਲੇ
ਘਰ ਜੋ ਬੰਨਣਾ ਓਹੀ ਖਾਲਾਂਗੇ, ਸਾਡੀ ਕੇਹੜਾ ਚੱਲਦੀ ਏ ਘਰ ਵਿਚ।
ਕੀ ਗੱਲ ਦੱਸ ਕੇ ਨੀ ਆਦੇ ਘਰ ਕੀ ਖਾਣਾ ਅਸੀਂ।
ਨਹੀਂ ਨਹੀਂ ਜੋ ਬਣਾਈਦੈ ਖਾ ਲਈ ਦੇ ਆਪਾਂ ਤੇ।
ਚਲੋ ਏਹ ਵੀ ਵਧੀਆ ਹੈਗਾ ਕਈ ਤਾਂ ਬੜੇ ਨਖਰੇ ਕਰਦੇ ਨੇ ਅਸੀਂ ਨੇ ਏਹ ਨੀ ਖਾਣਾ ਏਹ ਨੀ ਖਾਣਾ। ਫਿਰ ਦਿਕਤ ਹੋ ਜਾਂਦੀ ਐ।
ਸਬਜ਼ੀ ਚੱਜ਼ ਦੀ ਹੋਵੇ ਤੇ ਖਾ ਲਈਦੇ ਕਰੇਲੇ ਵਗੈਰਾ ਹੋਣ ਫੇਰ ਆਪਾਂ ਵੀ ਨਹੀ ਖਾਈਦੇ।
ਅੱਛਾ। ਵਧੀਆ ਆਪਣਾ ਜੋ ਬਣਿਆ ਉਹ ਖਾਲੋ।
ਹੂੰ ਹੋਰ ਕਈ ਤੰਗ ਕਰਦੇ ਨੇ। ਕਿ ਆਪਾਂ ਨਹੀ ਖਾਨਾ।
ਹਾਂਜੀ ਹਾਂਜੀ।
ਸਾਡਾ ਸਾਬ ਸਿੱਧਾ ਜੋ ਮਿਲਿਆ ਖਾਲੋ।
ਹਾਂਜੀ ਐਹ ਵਧੀਆ ਰਹਿੰਦੇ ਨੇ ਜੋ ਕਹਿੰਦੇ ਨਾ ਮਿਲਿਆ ਖਾਲੀਏ ਫਿਰ ਬਾਹਰ ਜਾ ਕੇ ਨਾ ਤੰਗ ਨੀ ਹੁੰਦੇ ਹੈਗੇ ਬਾਹਰ ਜਾ ਕੇ ਦਿਕ ਦਿੱਕਤ ਹੋ ਜਾਂਦੀ ਹੈਗੀ ਏ।
ਹਾਂ ਜਾਂਦੇ ਆ ਵੀ ਕਈ ਵਾਰ ਹੋਸਟਲ ਵੀ ਰਹਿਣਾ ਪੈ ਜਾਂਦੈ ਨਾ ਫਿਰ ਮੈਨੇਜ ਵੀ ਕਰਨਾ ਬੜਾ ਔਖਾ ਹੁੰਦਾ ਆ।
ਹਾਂਜੀ ਹਾਂਜੀ, ਉਹੀ ਤਾਂ ਕਹਿ ਰਹੀ ਨਾ ਤੇ ਬਾਹਰ ਜਾ ਕੇ ਦਿੱਕਤ ਨੀ ਹੁੰਦੀ ਹੈਗੀ।
ਹੂੰ।
ਹੋਰ, ਹੋਰ ਸੁਣਾਓ।
ਬਸ-ਬਸ ਵਧੀਆ ਜੀ ਵਧੀਆ।
ਹਜ਼ੂਰ ਸਾਹਿਬ ਗੁਰਦੁਆਰੇ ਹੀ ਜਾਓਗੇ ਔਰ ਕਿਧਰ ਵੀ ਘੁੰਮਣ ਜਾਓਗੇ।
ਹਜ਼ੂਰ ਸਾਹਿਬ ਦਿਵਾਲੀ ਕੋਲ ਜਾਵਾਂਗੇ। ਹਜ਼ੂਰ ਸਾਹਿਬ ਤੇ
ਅੱਛਾ-ਅੱਛਾ।
ਹੂੰ ਉਦੇ ਵੀ ਵਧੀਆ। ਦਰਸ਼ਨ ਵਧੀਆ ਹੋ ਜਾਂਦੇ ਨੇ।
ਅੱਛਾ- ਅੱਛਾ।
ਹੂੰ ਮਹਾਰਾਜ ਆਪ ਵਰਤਦੇ ਆ ਸੰਗਤ ਚ।
ਠੀਕ।
ਹੋਰ।
ਬਸ ਤੁਸੀਂ ਨੀ ਗਏ ਕਿੱਦੇ ਘੁੰਮਣ।
ਅਸੀਂ ਗਏ ਸੀ। ਅਸੀਂ ਦੇਹਰਾਦੂਨ ਗਏ ਸੀ। ਦੇਹਰਾਦੂਨੀ ਗਏ ਸੀ। ਨਾ ਅ ਹਾਂਜੀ, ਹਾਂਜੀ ਬੱਚਿਆਂ ਨੂੰ ਉੱਦਾਂ ਹੀ ਲੈ ਗਏ ਸੀ ਮੈਂ ਚਲੋ ਉਦਾਂ ਹੀ ਗੁੰਮਦੇ ਹਾਂ।
ਹਾਂ ਹਾਂ।
ਹਾਂਜੀ।
ਹੋਰ ਮੌਸਮ ਉੱਧਰ ਸਹੀ ਹੈ ਦੇਹਰਾਦੂਨ।
ਹਾਂਜੀ, ਉੱਥੇ ਅੱਛੀ ਜਗ੍ਹਾ ਹੈਗੀ ਹੈ। ਘੁੰਮਣ,
ਹਾਂ ਕਾਫ਼ੀ ਜਗ੍ਹਾ ਹੈਗੀ ਹੈ ਘੁੰਮਣ ਦੀ।
ਹਾਂਜੀ ਗਏ ਸੀ।
ਹਾਂ ਵਧੀਆ ਜਗ੍ਹਾ ਵਧੀਆ ਘੁੰਮਣ ਦੇ ਉੱਤੇ ਗਰਮੀਆਂ, ਰਸ਼ ਹੋਏਗਾ ਕਾਫੀ।
ਹਾਂਜੀ, ਰਸ਼ ਤਾਂ ਬੜਾ ਸੀ ਹਾਂਜੀ, ਹਾਂਜੀ। ਤੇ ਸਗੋਂ ਬਰਸਾਤ ਵੀ ਆ ਗਈ ਸੀ।
ਹਾਂ ਠੀਕ ਹੈ ਮੌਸਮ ਸਹੀ ਰਹਿੰਦਾ ਹੈ ਬਰਸਾਤ ਆ ਜਾਣਾ ਇੱਕ ਵਾਰ ਠੰਡਾ ਹੋ ਜਾਂਦਾ ਮੌਸਮ।
ਬਰਸਾਤ ਤੇ ਡਰ ਵੀ ਤਾਂ ਲੱਗਦਾ ਹੈਗਾ। ਨਾ ਇੱਕ ਵਾਰ ਮੇਘ ਪਾਣੀ ਆ ਜਾਂਦਾ
ਹਾ ਉਹ ਵੀ ਹੈ ਪਹਾੜ ਵਗੈਰਾ ਵੀ ਡੀਗ ਜਾਦੇ ਨੇ।
ਹਾਂਜੀ, ਹਾਂਜੀ, ਹਾਂਜੀ। ਅੱਛ ਤਾਂ ਖਾਣ, ਪੀਣ ਦਾ ਸਮਾਨ ਨਾਲ ਹੀ ਲੈ ਗਏ ਸੀਨਾ। ਫੇਰ ਉੱਥੇ ਹੀ ਬਣਾਇਆ ਵ ਸਮਾਨ ਬਚਿਆ ਦਾ ਮੈਗੀ ਵਗੈਰਾ ਉੱਥੇ ਹੀ ਬਣਾ ਲਈ ਸੀ।
ਠੀਕ ਹੈ, ਓਦਾਂ ਨਾਲ ਆਪਣਾ ਲੈ ਜੋ ਸਭ ਤੋਂ ਸਮਾਨ।
ਹਾਂਜੀ, ਉੱਥੇ ਕੋਈ ਦੁਕਾਨ ਵਗੈਰਾ ਤਾਂ ਹੈਗੀ ਨੀ।
ਹਾਂ ਉਹ ਤੇ ਹੈ ਕੈਂਪਿੰਗ ਹੋ ਜਾਂਦੀ ਇੱਕ ਹਿਸਾਬ ਦੀ ਆਪਣਾ ਸਮਾਨ ਲੈ ਜਾਓ।
ਹਾਂਜੀ, ਹਾਂਜੀ, ਹਾਂਜੀ।
ਹਾਂ।
ਹੋਰ ਸੁਣਾਓ ਹਾਂਜੀ ਵਧੀਆ ਜੀ। ਬੱਚਿਆਂ ਨੂੰ ਮਖਾ ਲੈ ਚਲੀਏ ਸਵੇਰੇ ਗਏ ਸੀ ਅਸੀਂ ਸ਼ਾਮੀ ਵਾਪਸੀ ਆ ਗਏ ਸੀ। ਫਿਰ ਚਾਈ ਪਾਪਾ ਘਰ ਇਕੱਲੇ ਸੀ ਨਾ। ਤੇ ਕਿਉਂਕਿ ਅੱਜ ਕੱਲ ਦਾ ਮੋਲ ਨੀ ਹੈਗਾ ਘਰ ਕਲਾ ਛੱਡਣ ਦਾ।
ਹਾ ਉਹ ਤੇ ਆ।
ਇਸ ਕਰਕੇ। ਮੈਂ ਕਿਹਾ ਚਲੋ ਬੱਚੇ ਆਪਣਾ ਘੁੰਮ ਫਿਰ ਆਏ ਹੁਣ ਛੁੱਟੀਆਂ ਖਤਮ ਹੋ ਜਾਣਗੀਆਂ।
ਹਾਂ ਬੱਸ ਦੁ ਇੱਕ ਕੱਲ ਦਾ ਹੀ ਦਿਨ ਰੈ ਗਿਆ।
ਹਾਂਜੀ- ਹਾਂਜੀ। ਹੋਰ, ਹਾਂਜੀ, ਸਤਿ ਸ੍ਰੀ ਅਕਾਲ।